ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ ਤੁਸੀਂ?
ਮੈਂ ਵਧੀਆ, ਤੁਸੀਂ ਕਿਵੇਂ ਹੋ? ਹੋਰ ਕੀ ਚੱਲ ਰਿਹਾ ਅੱਜ ਕੱਲ, ਸਭ ਵਧੀਆ ਹੋਰ ਕੀ ਚੱਲ ਰਿਹਾ ਅੱਜ ਕੱਲ।
ਅੱਜ ਕੱਲ ਕੀ ਚੱਲਣਾ ਬਸ ਥੋੜਾ ਸ਼ੁਰੂ ਕੀਤਾ ਸਵੇਰੇ ਹੁਣ ਐਕਸਰਸਾਈਜ਼ ਵਗੈਰਾ ਕਰਨਾ, ਵੋਕ ਕਰਨਾ, ਹਲਕੀ ਫੁਲਕੀ ਐਕਸਰਸਾਈਜ਼ ਹੁਣੇ ਸਟਾਰਟਿੰਗ ਵਿਚ ਕੀਤੀ ਹੈ ਸ਼ੁਰੂ।
ਬਹੁਤ ਵਧੀਆ ਕੀਤੇ ਆ, ਅੱਜ ਦੇ ਸਮੇ ਵਿੱਚ ਹੈਲਥ ਤੇ ਫਿਟਨੈਸ ਬਹੁਤ ਜਰੂਰੀ ਹੋ ਗਈ ਹੈ, ਲੋਕਾਂ ਨੂੰ ਇੰਨੀਆਂ ਹੈਲਥ ਇਸ਼ੂਜ ਹੋ ਰਿਹਾ ਹੈ, ਇਨੀਆਂ ਬਿਮਾਰੀਆਂ ਲੱਗ ਰਹੀਆਂ ਹੈ, ਜੇ ਆਪਾਂ ਆਪਣੇ ਆਪ ਨੂੰ ਹੈਲਦੀ ਨੀ ਰੱਖਾਂਗੇ ਤੇ ਫ਼ੇਰ ਜ਼ਿੰਦਗੀ ਵੀ ਅੱਜ ਕੱਲ੍ਹ ਸ਼ੋਰਟ ਸਪੈਨ ਹੋ ਰਹੀ ਹੈ। ਲਾਈਫ ਘੱਟ ਫ਼ੇਰ ਆ ਲੋਕਾਂ ਦੀ ਜੇ ਸਾਡੀ ਸਿਹਤ ਚੰਗੀ ਹੋਵੇ, ਤਾਂ ਅਸੀਂ ਆਪ ਨਾ ਹਰ ਕੰਮ ਚੰਗੀ ਤਰ੍ਹਾਂ ਕਰ ਸਕਦੇ ਹਾਂ।
ਹਾਂਜੀ ਉਹੀ ਤੇ ਅੱਜ ਕੱਲ ਤਾਂ ਦੇਖੋ ਤੁਸੀਂ ਛੋਟੀ ਛੋਟੀ ਉਮਰਾਂ ਵਿਚੀਂ ਈ। ਕਿੰਨੇ ਲੋਕ। ਲੋਕਾਂ ਨੂੰ ਐਵੇਂ ਅਟੈਕ ਪਤਾ ਹੀ ਨੀ ਲੱਗਦਾ ਦਾ ਸਾਇਲੈਂਟ ਅਟੈਕ ਆ ਰਹੇ ਨੇ ਕੁੱਛ ਮਾਲੂਮ ਹੀ ਨਹੀਂ ਚੱਲਦਾ ਪਿਆ ਹੈਗਾ ਲੋਕਾਂ ਨੂੰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬੜਾ ਔਖਾ ਹੋਇਆ ਪਿਆ
ਹੈਲਦੀ ਤੇ ਫਿਟ ਰਹਿਣਾ ਸਿਰਫ਼ ਬੋਡੀ ਲਈ ਨਹੀਂ ਬਲਕਿ ਮੇਰਾ ਮੰਨਣਾ ਹੈ ਉਹ ਮਾਇੰਡ ਲਈ ਵੀ ਇੰਪੋਰਟੈਂਟ ਹੁੰਦਾ ਹੈ ਜੇ ਆਪਾਂ ਡੇਲੀ ਤੇ ਆਪਦਾ ਕੋਈ ਕੰਮ ਕਰ ਰਹੇ ਹਾਂ ਜੇ ਆਪਾਂ ਹੈਲਦੀ ਹੋਵਾਂਗੇ ਤੇ ਆਪਾਂ ਕੰਮ ਟਾਈਮ ਤੇ ਕਰ ਪਾਵਾਂਗੇ ਰੈਗੂਲਰ ਐਕਸਰਸਾਈਜ਼ ਯੋਗਾ ਵੋਕਿੰਗ ਤੇ ਹੈਲਥ ਦੀ ਇਹਦੇ ਨਾਲ ਹੈਲਦੀ ਫੂਡ ਖਾਣਾ ਵੀ ਏਦਾਂ ਨਹੀ ਕਿ ਜੇ ਅਸੀਂ ਐਕਸਰਸਾਈਜ਼ ਕਰ ਲਈ ਉਹੀ ਸਾਡੇ ਲਈ ਇਨਫ ਆ
ਨਹੀਂ ਨਹੀਂ ਨਹੀਂ ਉਹ ਵੀ ਨਹੀਂ ਹੈਗਾ ਕਾਫ਼ੀ ਸਾਨੂੰ ਦੇ ਨਾਲ ਨਾਲ ਬੜੀ ਚੀਜ਼ਾਂ ਦਾ ਹੋਰ ਵੀ ਧਿਆਨ ਰੱਖਣਾ ਪੈਂਦਾ ਹੈਗਾ ਨਾਲੇ ਦੇਖੋ ਇਹ ਵੀ ਹੁੰਦਾ ਫਿਰ ਸ ਤੋਂ ਵੱਡੀ ਗੱਲ ਕਿ ਜਿਵੇਂ ਅਸੀਂ ਆਪਣੇ ਸਰੀਰ ਦੇ ਹਿਸਾਬ ਨਾਲ ਸਾਨੂੰ ਐਕਸਰਸਾਈਜ਼ ਜਾਂ ਵੋਕਸ ਜਾਂ ਵਰਕ ਆਊਟ ਕੁਛ ਵੀ ਕਰਨਾ ਹੈਗਾ ਯੋਗਾ ਕਰੋ ਜਿੰਮ ਕਰੋ ਜੋ ਵੀ ਕਰਨਾ ਹੈ ਤੇ ਸਾਨੂੰ ਆਪਣੇ ਸਰੀਰ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਇਹ ਨਹੀਂ ਕਿ ਅਸੀਂ ਅੱਜ ਸਟਾਰਟ ਕੀਤਾ ਤਾਂ ਸ਼ੁਰੂ ਹੋ ਗਿਆ ਇਕਦਮ ਉਹ ਸਾਡਾ ਸਰੀਰ ਤੇ ਹੋਰ ਜ਼ਿਆਦਾ ਖ਼ਰਾਬ ਅਸਰ ਕਰਦਾ ਹੈਗਾ
ਸਹੀ ਗੱਲ ਹੈ ਅੱਜ ਕੱਲ ਬਹੁਤ ਲੋਕ ਜੰਕ ਫੂਡ ਤੇ ਬਿਜ਼ੀ ਲਾਈਫ ਸਟਾਈਲ ਕਰਕੇ ਆਪਣੀ ਸਿਹਤ ਤੇ ਧਿਆਨ ਹੀ ਨਹੀਂ ਦੇ ਪਾਉਂਦੇ ਜਿਸ ਕਰਕੇ ਉਹਨਾਂ ਨੂੰ ਬਹੁਤ ਿਆਦਾ ਬਿਮਾਰੀਆਂ ਵੀਕਨਸ ਪ੍ਰੋਬਲਮਸ ਆ ਜਾਂਦੀਆਂ ਜੇ ਅਸੀਂ ਰੋਜ਼ ਐਕਸਰਸਾਈਜ਼ ਕਰੀਏ ਬੇਸ਼ੱਕ ਘੱਟ ਟੈਮ ਕਰੀ ਏ ਪੂਰਾ ਟਾਈਮ ਨਹੀਂ ਦੇ ਪਾਉਂਦੇ ਤੇ ਆਪਦੀ ਡਾਇਟ ਤੇ ਧਿਆਨ ਰੱਖੀਏ ਪਾਣੀ ਦਾ ਪਾਣੀ ਜ਼ਿਆਦਾ ਪੀਏ ਹੈਲਦੀ ਡਾਇਟ ਰੱਖੀਏ ਤੇ ਉਹ ਵੀ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਤੇ ਉਹ ਵੀ ਸਾਡੇ ਲਈ ਵਧੀਆ ਰਹਿੰਦੀ ਹੈ
ਬਿਲਕੁਲ ਬਿਲਕੁਲ ਹੁਣ ਹੁਣ ਦੇਖੋ ਮੈਨੂੰ ਨਾ ਹੈਗੀ ਥੋੜੀ ਬੈਕ ਪੇਨ ਦੀ ਸਰਵਾਈਕਲ ਦਾ ਵੀ ਸਾਰਾ ਕਨੈਕਸ਼ਨ ਤੇ ਉਹੀ ਹੈਗਾ ਪਿੱਛੋਂ ਬੈਕ ਬੋਨ ਦਾ ਹੀ ਤੇ ਉਹੀ ਚੱਕਰ ਰਹੇ ਹੁਣ ਮੈਂ ਉਹਦੇ ਕਰਕੇ ਮੈਂ ਹੁਣ ਨਾ ਯੋਗਾ ਵਿੱਚ ਕਈਕਸ ਸਿੱਖੀਆਂ ਨੇ ਮੈਨੂੰ ਨਲਾਈਨ ਕਲਾਸ ਲਈ ਸੀ ਮੈਂ ਤੇ ਉਹਦੇ ਚ ਉਹਨਾਂ ਨੇ ਦੱਸੀਆਂ ਨੇ ਤੇ ਉਹਦੇ ਨਾਲ ਮੈਨੂੰ ਬਹੁਤ ਮਤਲਬ ਰਿਲੀਫ ਮਿਲ ਗਿਆ ਬਹੁਤ ਫ਼ਰਕ ਪੈ ਗਿਆ ਮੈਨੂੰ ਉਹਦੇ ਨਾਲ ਹੀ ਔਰ ਉਹ ਬਹੁਤ ਹਲਕੀ ਐਕਸਰਸਾਈਜ਼ ਏ ਕਿ ਤੁਸੀਂ ਬੈਡ ਟਾਈਮ ਦੇ ਵੇਲੇ ਵੀ ਕਰ ਸਕਦੇ ਹੋ ਜਿਵੇਂ ਸਟੋਨ ਲੱਗੇ ਹੋ ਜਾਂ ਉੱਠਣ ਲੱਗੇ ਹੋ ਨਾ ਜਸਟ ਤੇ ਲੇਟੇ ਲੇਟੇ ਤੁਸੀਂ ਹਲਕੀ ਬਹੁਤ ਐਕਸਰਸਾਈਜ਼ ਨੇ ਤੇ ਮੈਂ ਉਹਦੇ ਨਾਲ ਹੀ ਇਨਾ ਅਸਰ ਵੇਖਿਆ ਹਾਂਜੀ
ਮੇਰਾ ਮੰਨਣਾ ਹੈ ਕਿ ਤੁਹਾਨੂੰ ਜਦੋ ਵੀ ਟਾਈਮ ਲੱਗ ਰਿਹਾ ਤੁਸੀਂ ਬੈਠੇ ਬੈਠੇ ਆਪਣੀ ਕੋਈ ਵੀ ਐਕਸਰਸਾਈਜ਼ ਕਰਲੋ ਬੇਸ਼ਕ ਤੁਸੀਂ ਟੀਵ ਵੇਖ ਰਹੇ ਹੋ ਬੈਠੇ ਬੈਠੇ ਤੁਸੀਂ ਕੋਈ ਯੋਗਾ ਦਾ ਆਸਨ ਕਰ ਲ ਕੋਈ ਐਕਸਰਸਾਈਜ਼ ਕਰਲੋ ਉਹ ਤੁਹਾਡੇ ਲਈ ਹੈਲਪਫੁਲ ਹੈ ਤੇ ਤੁਸੀਂ ਖਾਣਾ ਵੀ ਹੈ ਉਹ ਮੇਰਾ ਮੰਨਣਾ ਆ ਕਿ ਤੁਸੀਂ ਛੋਟੇ ਛੋਟੇ ਅਮਾਉਟ ਪੋਰ ਚ ਖਾਓ ਤੇ ਹਰ ਦੋ ਘੰਟੇ ਚ ਖਾਓ ਵਧੀਆ ਜੇ ਇੱਕ ਵਾਰੀ ਚ ਤੁਸੀਂ ਜ਼ਿਆਦਾ ਖਾ ਲੈਦੇ ਹੋ ਫੇਿਰ ਤਿੰਨ ਚਾਰ ਘੰਟੇ ਬਾਅਦ ਜ਼ਿਆਦਾ ਖਾ ਲੈਣਾ ਉਹ ਸਰੀਰ ਖਰਾਬ ਕਰਦਾ
ਮੈਂ ਵੀ ਇੱਕ ਪਸ ਕੀਤਾ ਹੈਗਾ ਕਿ ਜਦੋਂ ਅਸੀਂ ਨਾ ਦੋ ਦੋ ਘੰਟੇ ਦੇ ਅਹ ਮਤਲਬ ਅੰਤਰਾਲ ਬਾਦ ਖਾਂਦੇ ਹਾਂ ਤੇ ਉਹਦੇ ਨਾਲ ਮੈਂ ਵੇਖਿਆ ਕਿ ਬਹੁਤ ਫ਼ਰਕ ਪੈ ਜਾਂਦਾ ਹੈਗਾ ਇਕੱਠਾ ਖਾ ਕੇ ਨਾ ਇੱਕਦਮ ਐਵੇਂ ਲੱਗਦਾ ਸਰੀਰ ਬਹੁਤ ਭਾਰੀ ਲੱਗਦਾ ਸਾਨੂੰ ਕੁਛ ਅਸੀਂ ਕੁਛ ਕੰਮ ਹੀ ਨਹੀਂੀ ਕਰ ਪਾਵਾਂਗੇ ਫਿਰ
ਸਹੀ ਗੱਲ ਹੈ ਹੈਲਥ ਫਿਟਨੈਸ ਨਾਲ ਸਾਡਾ ਕੋਂਨਫੀਡੈਂਸ ਵੀ ਵੱਧਦਾ ਹੈ ਤੇ ਅਸੀਂ ਮੈਂਟਲੀ ਵੀ ਖੁਸ਼ ਰਹਿੰਦੇ ਹਾਂ ਕਿਉਂਕਿ ਸਾਨੂੰ ਫਿੱਟ ਮਹਿਸੂਸ ਹੁੰਦਾ ਜੇ ਸਰੀਰ ਹੀ ਸਾਡਾ ਚੰਗੀ ਤਰ੍ਹਾਂ ਕੰਮ ਨੀ ਕਰੇਗਾ ਤੇ ਅਸੀਂ ਕੋਈ ਵੀ ਕੰਮ ਨੀ ਚੰਗੀ ਤਰ੍ਹਾਂ ਕਰ ਸਕਦੇ ਸਾਡਾ ਸਿਰ ਵੀ ਦੁੱਖ ਹੋਊਗਾ ਸੀਮੈਂਟ ਪ੍ਰੈਸ਼ਰ ਫੀਲ ਕਰਾਂਗੇ ਹੈਲਥ ਤੋਂ ਵਧੀਆ ਫੀਲ ਕਰਾਂ ਅਪੀਲ ਨਹੀਂੀ ਕਰਾਂਗੇ ਤੇ ਜਿਹੜੇ ਵੀ ਕੰਮ ਅਸੀਂ ਆਪਦੇ ਰੋਜ਼ਾਨਾ ਕਰਦੇ ਹਾਂ ਉਹੀ ਅਸੀਂ ਖ਼ਰਾਬ ਕਰ ਦਿੰਦੇ ਹਾਂ
ਨਹੀਂ ਬਹੁਤ ਮੈਨੂੰ ਮੈਂ ਤੁਹਾਨੂੰ ਕਹਿ ਦ ਰਹੀ ਹਾਂ ਨਾ ਕਿ ਮੈਂ ਤੇ ਆਪਣੇ ਤੇ ਐਕਸਪੀਰੀਅੰਸ ਕੀਤਾ ਹੈਗਾ ਹ ਥੋੜੇ ਦਿਨਾਂ ਵਿੱਚ ਕਿ ਕਿੰਨਾ ਨ ਤੇ ਮੈਨੂੰ ਵੀ ਜਿਵੇਂ ਨਲ ਕਰਕੇ ਬੜਾ ਇੱਕ ਲੈਫਟ ਸ਼ੋਲਡਰ ਦਰਦ ਰਹਿੰਦਾ ਸੀ ਹੈਡੇਕ ਬਹੁਤ ਰਹਿੰਦਾ ਸੀ ਤੇ ਇਹ ਬਿਲਕੁਲ ਹਲਕੀ ਮਲਬ ਮਤਲਬ ਇੱਕ ਬਿਲਕੁਲ ਮਾਈਲਡ ਜਿ ਐਕਸਰਸਾਈਜ਼ ਵੀ ਹੈਗੀ ਨੇ ਤੇ ਉਹਦੇ ਨਾਲ ਹੀ ਮੈਨੂੰ ਕਿੰਨਾ ਫਰਕ ਪੈ ਗਿਆ ਤੇ ਮੈਂ ਉਹੀ ਸੋਚਿਆ ਮੈਂ ਜਿਹੜੇ ਲੋਕੀ ਇੰਨੇ ਟਾਈਮ ਤੋਂ ਕੰਟੀਨਿਊ ਕਰਦੇ ਪਏ ਨੇ ਤਾਂ ਹੀ ਤੇ ਉਹ ਦੇਖੋ ਆਪਣੇ ਆਪ ਨੂੰ ਕਿੰਨਾ ਫਿਟ ਰੱਖਿਆ ਹੋਇ ਉਹਨਾਂ ਨੇ ਮੇਰੇ ਮੇਰੇ ਕਈ ਮਤਲਬ ਹੈਗੇ ਨੇ ਫਰੈਂਡ ਸਰਕਲ ਵਿੱਚ ਜਿਹੜੇ ਮੈਨੂੰ ਕਈ ਬਹੁਤ ਟਾਈਮ ਤੋਂ ਕਹਿ ਰਹੇ ਸੀ ਕਿ ਤੂੰ ਵੀ ਕਰ ਕਰ ਕਰ ਤਾਂ ਹੀ ਤੈਨੂੰ ਕੁੱਛ ਅਸਰ ਪਏਗਾ ਦਵਾਈਆਂ ਨਾਲ ਲਿਆ ਇਹਦੇ ਨਾਲ ਨਹੀਂੀ ਕੋਈ ਫਰਕ ਪੈਂਦਾ ਉਹ ਤਾਂ ਇੱਕ ਸਬਸਟੀਟਿਊਟ ਹੈਗਾ ਦਵਾਈਆਂ ਤੇ ਚਲੋ ਪੇਨ ਕਿਲਰ ਖਾ ਲਏ ਥੋੜਾ ਟਾਈਮ ਵਾਸਤੇ ਰਿਲੀਫ ਆ ਗਿਆ ਬਸ
ਸਹੀ ਗੱਲ ਹੈ ਬਟ ਜੇ ਮੇਰਾ ਮੰਨਣਾ ਹੈ ਜੇ ਫਿਟ ਫਿਨਸ ਕਰਨਾ ਵੀ ਹੈ ਨਾ ਤਾਂ ਤੁਸੀਂ ਉਹਨੂੰ ਰੈਗੂਲਰ ਕਰੋ ਇੱਕ ਦਿਨ ਕਰਕੇ ਤੁਸੀਂ ਸੋਚਦੇਸੀ ਫਿੱਟ ਹੋ ਜਾਈਏ ਉਹ ਨਹੀਂੀ ਹੋ ਸਕਦਾ ਉਹਨੂੰ ਰੈਗੂਲਰ ਕਰਨਾ ਬਹੁਤ ਜ਼ਰੂਰੀਏ ਰੋਜ਼ਾਨਾ ਅਸੀਂ ਜਿਹੜਾ ਵੀ ਕੁਛ ਕਰ ਰਹੇ ਹਾਂ ਅੱ ਬੇਸ਼ੱਕ ਜ ਅਸੀਂ ਵੋਕ ਕਰ ਰਹੇ ਹਾਂ ਜੋਗਿੰਗ ਕਰ ਰਹੇ ਹਾਂ ਐਕਸਰਸਾਈਜ਼ ਕਰ ਰਹੇ ਹ ਯੋਗਾ ਕਰ ਰਹੇ ਹਾਂ ਉਹਨੂੰ ਆਪਾਂ ਆਪਣੀ ਕੰਟੀਨਿਊ ਲਾਈਫ ਚ ਰੱਖੀਏ ਉਹੀ ਸਾਡਾ ਸਰੀਰ ਵਧਆ ਵਧੀਆ ਰੱਖੋਗੇ
ਉਹੀ ਤੇ ਇਹ ਸਾਰੀ ਗੱਲ ਹੈਗੀ ਉਹ ਸਹੀ ਤੁਸੀਂ ਕਹਿ ਰਹੇ ਹੋ ਕਿ ਇੱਕ ਦਿਨ ਦੋ ਦਿਨ ਚ ਹੀ ਨਹੀਂ ਕੋਈ ਫ਼ਰਕ ਪੈਂਦਾ ਹੈਗਾ ਚੀਜ਼ਾਂ ਦਾ ਇਹ ਸਾਨੂੰ ਕੰਟੀਨਿਊ ਕਰਨੀਆਂ ਪੈਂਦੀਆਂ ਨੇ ਜਿਵੇਂ ਸਵੇਰੇ ਅਸੀਂ ਛੁਠਏ ਆਪਣਾ ਜਿਵੇਂ ਹੁੰਦਾ ਹੈ ਨਾ ਸਵੇਰ ਦਾ ਵੀ ਲੋਕਾਂ ਰੂਟੀਨ ਆਉਂਦਾ ਹੈ ਕਿ ਅਸੀਂ ਤਰੀਕੇ ਨਾਲ ਪਹਿਲੇ ਉੱਠ ਕੇ ਪਾਣੀ ਪੀਵਾਂਗੇ ਸਹੀ ਤਰੀਕੇ ਨਾਲ ਕੁਛ ਆਪਣਾ ਜਾਈਏ ਵੋਕ ਵਾਸਤੇ ਤੇ ਉਹ ਵੀ ਚੀਜ਼ ਹੈਗੀ ਹੈ
ਬਿਲਕੁਲ ਬਿਲਕੁਲ ਅੱਜ ਕੱਲ ਨਾ ਕੀ ਹੋ ਗਿਆ ਫੋਨ ਟੀਵੀ ਕੰਪਿਊਟਰ ਇਹਨਾਂ ਨੇ ਜ਼ਿਆਦਾ ਟਾਈਮ ਲੈ ਲਿਆ ਇਹਦੇ ਕਰਕੇ ਫਿਜ਼ਕਲ ਐਕਟੀਵਿਟੀ ਹੋ ਨਹੀਂੀ ਪਾਉਂਦੀ ਤੇ ਸਰੀਰ ਲੋਕਾਂ ਦੇ ਓਦਾਂ ਹੀ ਖ਼ਰਾਬ ਹੋ ਜਾਂਦੇ ਮੈਨੂੰ ਆਪ ਨੂੰ ਬੜਾ ਫੀਲ ਹੁੰਦਾ ਮੈਂ ਬੈਠੀ ਬੈਠੀ ਹੁਣ ਕੀ ਹੁੰਦਾ ਹੈ ਮੋਸਟਲੀ ਟਮ ਆਪਦਾ ਟੀਵ ਤੇ ਬਿਤਾ ਲਿਆ ਫੋਨ ਤੇ ਬਿਤਾ ਲਿਆ ਉਹਦੇ ਕਰਕੇ ਬੈਕ ਪਣ ਸ਼ੁਰੂ ਹੋ ਗਈ ਹੁਣ ਡਰੱਗ ਸੋਨ ਦੀ ਪ੍ਰੋਬਲਮ ਹੁੰਦੀ ਦੀ ਉਹੀ ਹੁਣ ਮੈਂ ਵੋਕ ਸ਼ੁਰੂ ਕੀਤੀ ਤੇ ਉਹਦੇ ਚ ਮੈਨੂੰ ਹੁਣ ਆਰਾਮ ਹੈਗਾ ਹੈ ਐਟਲੀਸਟ ਕੋਈ ਫਿਜ਼ਕਲ ਐਕਟੀਵਿਟੀ ਤਾਂ ਹੋ ਰਹੀ ਹੈ
ਬਿਲਕੁਲ ਹਾਂ ਮੈਂ ਵੀ ਉਹੀ ਕਹਿ ਰਹੀ ਹ ਨਾ ਕਿ ਇਹ ਚੀਜ਼ਾਂ ਨਾਲ ਕਿਉਂਕਿ ਮੈਂ ਤੇ ਆਪਣੇ ਤੇ ਹੀ ਜਦੋਂ ਅਜਮਾਇਆ ਤੇ ਮੈਨੂੰ ਸਮਝ ਆਈਏ ਕਿ ਮੈਂ ਉਹੀ ਕਹਿੰਦੀ ਮੈਂ ਕਿਹਾ ਹੁਣ ਮੈਂ ਸੋਚਣੀ ਹਾਂ ਕਿ ਮੈਂ ਕਿਹਾ ਮੈਂ ਇਹ ਚੀਜ਼ ਕਿੰਨੀ ਦੇਰ ਤੋਂਈ ਸੋਚਦੀ ਸੀ ਕਿ ਉਹਨੂੰ ਇਗਨੋਰ ਕਰਦੇ ਪਏ ਸੀ ਕਿ ਨਹੀਂ ਛੱਡੋ ਪਰੇ ਛੱਡੋ ਪਰੇ ਕਿਉਂਕਿ ਦੇਖੋ ਅਸੀਂ ਅੱਜ ਕੱਲ ਔਨਲਾਈਨ ਕਲਾਸਾਂ ਲੈ ਲੈਂਦੇ ਹਾਂ ਪਰ ਉਹ ਕੰਟੀਨਿਊ ਨਹੀਂ ਕਰ ਪਾਉਂਦੇ ਨਾ ਕਈ ਵਾਰੀ ਤਾਂ ਅੱਜ ਕੱਲ੍ਹ ਯੋਗਾ ਕਲਾਸਿਸ ਤੁਸੀਂ ਕਿੰਨਾ ਐਰੋਬਿਕਸ ਹੈਗਾ ਕਿੰਨਾ ਕੁਛ ਉਹ ਸਿਖਾ ਰਹੇ ਨੇ ਤੁਹਾਨੂੰ ਔਰ ਇੰਨੀ ਅੱਛੇ ਤਰੀਕੇ ਨਾਲ ਸਿਖਦੇ ਸਿਖਾਉਂਦੇ ਨੇ ਕਿ ਸਾਨੂੰ ਯਾਦ ਹੋ ਜਾਂਦਾ ਸਭ ਕੁਛ ਪਰ ਉਹੀ ਹੈਗਾ ਕਿ ਅਸੀਂ ਅਣਗੇਲੀ ਕਰ ਦਿੰਦੇ ਹਾਂ ਚਲੋ ਹੁਣ ਬਾਅਦ ਚ ਕਰ ਲਾਂਗੇ ਚਲੋ ਬਾਅਦ ਵਿੱਚ ਕਰਾਂਗੇ ਪਰ ਉਹ ਬਾਅਦ ਬਾਅਦ ਕਰਦੇ ਕਰਦੇ ਅਸੀਂ ਆਪਣਾ ਸਰੀਰ ਹੀ ਖ਼ਰਾਬ ਕਰਦੇ ਪਏ ਹਾਂ ਤਾਂ ਕਰਕੇ ਜੇ ਅਸੀਂ ਆਪ ਹੀ ਫਿੱਟ ਨਹੀਂ ਹੋਵਾਂਗੇ ਤੇ ਘਰ ਦੇ ਬੰਦਿਆਂ ਬ ਜਿਹੜੇ ਮੈਂਬਰ ਨੇ ਉਹਨਾਂ ਦਾ ਕਿਵੇਂ ਧਿਆਨ ਰੱਖਾਂਗੇ ਜਾਂ ਉਹਨਾਂ ਨੂੰ ਵੀ ਕੀ ਸਿਖਾਵਾਂਗੇ ਕੁਛ ਨੀ ਸਿਖਾ ਸਕਦੇ ਫਿਰ
ਸਹੀ ਗੱਲ ਹੈ ਬਟ ਅਸੀਂ ਨਲਾਨ ਕਲਾਸਿਸ ਮੇਰਾ ਮੰਨਣਾ ਹੈ ਕਿ ਸਾਨੂੰ ਫਿਕਲ ਕਲਾਸ ਜੁਇਨ ਕਰਨੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਫਿਜ਼ਕਲੀ ਹੁੰਦੇ ਆ ਨਾ ਤਾਂ ਸਾਨੂੰ ਦਾ ਪਤਾ ਹੁੰਦਾ ਹੈ ਕਿ ਕੀ ਹੋ ਰਿਹਾ ਸਾਨੂੰ ਜਾਣਾ ਹੀ ਜਾਣਾ ਅਸੀਂ ਪੈਸੇ ਦਿੱਤੇ ਆ ਕਰਨਾ ਹੀ ਕਰਨਾ ਜੇ ਅਸੀਂ ਇੱਕ ਸਦਾ ਹੀ ਕਰ ਲੈਂਦੇ ਹਾਂ ਤੇ ਕਿਤੇ ਨਾ ਕਿਤੇ ਅਸੀਂ ਇੱਕ ਦਿਨ ਚਲੇ ਗਏ ਤੇ ਉਹ ਕਲਾਸ ਛੁੱਟਦੀ ਹੈ ਤੇ ਫੇਿਰ ਉਹ ਦੋ ਤਿੰਨ ਦਿਨ ਕੰਟੀਨਿਊਸਲੀ ਛੁੱਟਦੀ ਰਹਿੰਦੀ ਹੈ ਨਹੀਂ ਕੰਪਲੀਟ ਹੋ ਪਾਉਂਦੀ ਉਤੋਂ ਫੇਿਰ ਉੱਚਾ ਨ ੱਚਾ ਖਾ ਹੁੰਦਾ ਹੈ ਕਿ ਬਈ ਜੇ ਅਸੀਂ ਪ੍ਰੋਪਰ ਆਪਣੀ ਡਾਇਟ ਉ ਕੰਟਰੋਲ ਰੱਖਦੇ ਹਾਂ ਜਦੋਂ ਅਸੀਂ ਜੋਗਿੰਗ ਵੋਕਿੰਗ ਜਾਂ ਐਰੋਬਿਕਸ ਯੋਗਾ ਕਰਦੇ ਹਾਂ ਜੇ ਅਸੀਂ ਇੱਕ ਦਿਨ ਵਿੱਚ ਛਡਦੇ ਹਾਂ ਤਾਂ ਸਾਡੀ ਡਾਇਟ ਹੀ ਇਧਰ ਉਧਰ ਹੋ ਜਾਂਦੀ
ਹਾਂਜੀ ਉਹ ਤਾਂ ਹੈਗਾ ਹੀ ਹੈ ਫ ਅੱਜ ਕੱਲ ਜਿਵੇਂ ਦੇਖੋ ਲੋਕਾਂ ਨੇ ਵੀ ਅੱਜ ਬਣਾ ਲਿਆ ਨਾ ਕਿ ਛੇ ਦਿਨ ਤੇ ਅਸੀਂ ਅ ਐਕਸਰਸਾਈਜ਼ ਕੀਤੀ ਇਹ ਤੇ ਹਫ਼ਤੇ ਚ ਇੱਕ ਦਿਨ ਚੀਟ ਡੇ ਰੱਖਤਾ
ਸਹੀ ਗੱਲ ਹੈ
ਉਹ ਦੇਖੋ ਸੀਟ ਦੇ ਵੀ ਜਿਹੜਾ ਹੈਗਾ ਹੈ ਤੇ ਉਹਦੇ ਚ ਵੀ ਉਹੀ ਹੈ ਹੈਗਾ ਨਾ ਕਈ ਵਾਰੀ ਉਹਦੇ ਚ ਲੋਕੀ ਪੂਰੇ ਹਫ਼ਤੇ ਦਾ ਪੂਰਾ ਕਰ ਕੋਟਾ ਕਰ ਲੈਂਦੇ ਨੇ ਆਪਣਾ
ਹਾਂ ਉਹ ਕਹਿਣ ਦਾ ਇੱਕ ਦਿਨ ਦਾ ਚੀਟ ਡੇ ਹੁੰਦਾ ਹੈ ਬਟ ਉਹ ਇੱਕ ਇੱਕ ਦਿਨ ਚ ਹੀ ਪੂਰੇ ਹਫ਼ਤੇ ਇੱ ਦੀ ਕਲਰੀਸ ਖ ਲਓ ਖਾ ਹੁੰਦੀ ਆ
ਹਾਂ ਉਹ ਹੀ ਨਾ ਤੇ ਉਹ ਜ਼ਿਆਦਾ ਖ਼ਰਾਬ ਕਰਦਾ ਹੈਗਾ ਤੇ ਇਸ ਤੋਂ ਚੰਗਾ ਹੈਗਾ ਕਿ ਤੁਸੀਂ ਆਪਣਾ ਮਨਪਸੰਦ ਜੋ ਵੀ ਹੈਗਾ ਕਦੀ ਕਦੀ ਖਾ ਵੀ ਲਓ ਥੋੜਾ ਬਹੁਤ ਇਹ ਨਹੀਂ ਕਿ ਪੇਟ ਭਰਨਾ ਟੇਸਟ ਵਾਸਤੇ ਤੁਸੀਂ ਥੋੜਾ ਬਹੁਤ ਖਾ ਵੀ ਲੋਓ ਤਾਂ ਖਰਾਬ ਨੀ ਕਰੇਗਾ ਤੇ ਮਤਲਬ ਕਈ ਇਹ ਨੀ ਹੁੰਦਾ ਜ਼ਰੂਰੀ ਕਿ ਅਸੀਂ ਡਾਇਟਿੰਗ ਵਿੱਚ ਤੁਸੀਂ ਉਬਲਿਆ ਆਇ ਜਾਂ ਬੇਸਵਾਦਾ ਖਾਣਾ ਖਾਣਾ ਇਹ ਕੋਈ ਜ਼ਰੂਰੀ ਨਹੀਂ ਹੈਗੀ ਚੀਜ਼ਾਂ ਹੁਣ ਲੋਕਾਂ ਨੇ ਇਹ ਸੋਚ ਛ ਸੋਚਦੇ ਨੇ ਕਿ ਡਾਇਟਿੰਗ ਮੀਨਸ ਅਸੀਂ ਉਬਲਿਆ ਹੋਇਆ ਬਈ ਬਿਨਾਂ ਨਮਕ, ਤੇਲ ਤੋਂ ਕੁਛ ਨਹੀਂ ਹੋਣਾ ਚਾਹੀਦਾ ਉਹ ਚੀਜ਼ ਨਾ ਕਈਆਂ ਨੂੰ ਸਮਝ ਨੀ ਆਂਦੀ। ਇਹ ਚੀਜ਼ ਆਉੁੰਦੀ ਹੈ ਕਿ ਤੁਸੀਂ ਆਪਣਾ ਮਨਪਸ
ਸਹੀ ਗੱਲ ਹੈ ਚੰਗੀ ਨੀਂਦ ਲੈਣ ਤੇ ਸਟਰ੍ਰੈਸ ਤੋਂ ਵੀ ਦੂਰ ਰਹਿਣ ਇਚ ਸਿਹਤ ਲਈ ਬਹੁਤ ਇੰਪੋਰਟੈਂਟ ਹੁੰਦਾ ਫਿਟਨੈਸ ਲਈ। ਕੁਛ ਲੋਕੀ ਹੁਣ ਕੀ ਹੁੰ ਅੱਜ ਕਲ ਫੋਨ ਤੇ ਟੀ ਵੀ ਤੇ ਜ਼ਿਆਦਾ ਟਾਈਮ ਦੇਣ ਲਈ ਨੀਂਦ ਵੀ ਪ੍ਰੋਪਰ ਨੀ ਕਰ ਹੁੰਦੀ ਤੇ ਮੇਰਾ ਮੰਨਣਾ ਹੈ ਲੋਕਾਂ ਨੂੰ ਪ੍ਰੋਪਰ ਨੀਂਦ ਵੀ ਲੈਣੀ ਚ ਚਾਹੀਦੀ ਹੈ ਤਾਂ ਹੀ ਉਹ ਫਿਟਨੈਸ ਚ ਹੈਲਪ ਕਰਦੀ ਹੈ। ਲੋਕਾਂ ਨੂੰ ਅੱਜ ਕੱਲ ਜਿਹੜੇ ਹੈਲਥ ਇਸ਼ੂਜ ਹੋ ਰਹੇ ਨੇ ਉਹ ਫਿਟ ਤਾਂ ਵੀ ਫਿਟ ਤਾਂ ਵੀ ਫੀਲ ਨਹੀਂ ਕਰਦੇ ਕਿਉਂਕਿ ਨੀਂਦ ਪੂਰੀ ਨੀ ਹੁੰਦੀ।
ਉਹੀ ਹੈਗਾ ਨਾ ਹੈਲਥ ਦੇਖੋ ਹਰ ਚੀਜ਼ ਦਾ ਇਫੈਕਟ ਪੈਂਦਾ ਹੀ ਪੈਂਦਾ ਹੈਗਾ। ਹੈਲਥ ਨਾਲ ਹੀ ਹੈਗਾ ਸਾਰਾ ਕੁਛ ਜੋ ਵੀ ਹੈਗਾ ਸਾਡਾ, ਸਾਡਾ ਸਿਸਟਮ ਕਿਵੇਂ ਚੱਲਦਾ ਪਿਆ।
ਮੇਰਾ ਮੰਨਣਾ ਆ ਕਿ ਸਿਹਤ ਦੀ ਸਭ ਤੋਂ ਵੱਡੀ ਦੌਲਤ ਆ ਅੱਜ ਕੱਲ, ਜੇ ਸਿਹਤ ਆ ਤਾਂ ਤੁਸੀਂ ਅੱਗੇ ਚੱਲ ਸਕਦੇ ਹੋ, ਜੇ ਸਿਹਤ ਨਹੀਂ ਹੈਗੀ ਤਾਂ ਫਿਰ ਤਾਂ ਜ਼ਿੰਦਗੀ ਖ਼ਤਮ ਹੀ ਸਮਝੋ।
ਹਾਂ ਬਿਲਕੁਲ ਉਹੀ ਤਾਂ ਮੈਂ ਕਹਿ ਰਹੀ ਹਾਂ ਨਾ ਕਿ ਲਾਈਫ ਨੂੰ ਤੁਸੀਂ ਇੰਜੋਏ ਕਰਨਾ ਇਨ ਗੁੱਡ ਵੇ ਇੱਕ ਅੱਛੇ ਤਰੀਕੇ ਚ ਕਰੋ। ਤੁਸੀਂ ਤੇ ਵਧੀਆ ਹੈਗਾ ਬੰਦਾ ਕਹਿੰਦਾ।
ਸਹੀ ਗੱਲ ਹੈ ਸਾਰੀਆਂ ਚੀਜ਼ਾਂ ਐਡ ਕਰੋ ਇੱਕ ਛੋ ਟੇ ਪ੍ਰਪੋਰਸ਼ਨ ਚ ਏਦਾਂ ਨੀ ਕਿ ਇੱਕ ਦਿਨ ਹੀ ਚੀਟ ਡੇ ਕਰ ਆ ਡੇਲੀ ਖਾਓ। ਥੋੜਾ-ਥੋੜਾ ਪੋਰਸ਼ਨ ਜਿਨਾ ਤੁਸੀਂ ਜ਼ਿਆਦਾ ਖਾਂਦੇ ਹੋ ਉਹ ਤਾਂ ਘਟ ਕਰ ਦਿਉ ਹੌਲੀ-ਹੌਲੀ ਆਪੇ ਹੀ ਛੱਡ ਹੁੰਦਾ ਉਹ।
ਹਾਂ ਪਤਾ ਅਸੀਂ ਜਦੋਂ ਬਿਲਕੁਲ ਥੋੜ੍ਹੀ-ਥੋੜ੍ਹੀ ਕੁਆਂਟਿਟੀ ਆ ਜਾਂਗੇ ਨਾ ਬ ਟੇਸਟ ਵੀ ਹੋ ਰਿਹਾ ਸਭ ਕੁਛ ਤੇ ਸਾਨੂੰ ਇਨਾ ਲਾਲਚ ਵੀ ਨਹੀਂ ਰਹੇਗਾ ਚੀਜ਼ਾਂ ਖਾਣ ਦਾ। ਉਹ ਸਾਡਾ ਮਨ ਵੀ ਭਰਿਆ ਰਹੇਗਾ। ਔਰ ਅੱਛਾ ਖਾਵਾਂਗੇ ਸਭ ਤੋਂ ਵੱਡੀ ਗੱਲ ਹੈ।
ਸਹੀ ਗੱਲ ਹੈ।
ਉਹੀ ਚੀਜ਼ ਹੈਗੀ ਹੈ। ਦੇਖੋ ਜਰੂਰੀ ਹੈਗਾ ਤੇ ਤੁਸੀਂ ਜਾਂਦੇ ਹੋ ਵੋਕ ਵਗੈਰਾ ਤੇ ਵੈਸੇ
ਹਾਂਜੀ ਹੁਣ ਮੇਰੀ ਬੈਕ ਪੇਨ ਸ਼ੁਰੂ ਹੋਈ ਤਾਂ ਫਿਰ ਮੈਂ ਵੀ ਵੋਕ ਸ਼ੁਰੂ ਕੀਤੀ।
ਮੁਸੀਬਤ ਵਿੱਚ ਹੀ ਕੰਮ ਸ਼ੁਰੂ ਕਰਨੇ ਆ। ਹਾ ਬਸ ਬਸ ਕੋਈ ਦਿੱਕਤ ਆਏਗੀ ਤਾਂ ਹੀ ਉਹ ਚੀਜ਼ ਵਲ ਬੰਦਾ ਭੱਜ ਦਾ ਹੈਗਾ। ਨਹੀਂ ਤੇ ਪਹਿਲੇ ਤਾਂ ਅਸੀਂ ਹੈ ਕੋਈ ਕਹੇਗਾ ਵੀ ਹਾਂ, ਹਾਂ ਜਾਵਾਂਗੇ-ਜਾਵਾਂਗੇ ਐਵੇਂ ਕਰ ਰਹਿਨੇ ਆ ਅਣਗਲੀ ਕਰਨੇ ਆ ਹੋਰ ਕੁਛ ਨੀ ਉਹੀ ਹੈਗਾ ਚਲੋ ਕੋਈ ਨੀ ਧਿਆਨ ਰੱਖੋ ਤੁਸੀਂ ਵੀ ਆਪਣਾ ਹਾਂਜੀ-ਹਾਂਜੀ, ਹਾਂਜੀ ਚੰ ਹਾਂ ਕਰਾਂਗੇ ਗੱਲ ਅਸੀਂ ਠੀਕ ਹੈ ਸਤਿ ਸ੍ਰੀ ਅਕਾਲ ਜੀ।